ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਸੁਣਾਓ ਕੀ ਹਾਲ ਚਾਲ?
ਥੋੜ੍ਹੀ ਉੱਚੀ ਬੋਲੋਹਾਡੀ ਆਵਾਜ਼ ਘੱਟ ਆਉਂਦੀ।
ਹੋਰ ਸੁਣਾਓ ਕੀ ਹਾਲ ਚਾਲ ਹੈ।
ਵਧੀਆ, ਵਧੀਆ ਅੱਜ ਮੌਸਮ ਕਿੱਦਾਂ?
ਬਹੁਤ ਗਰਮੀ ਆਜ
ਸਾਡੇ ਵੀ ਇੱਥੇ ਬਹੁਤ ਗਰਮੀ ਏ।
ਕਿੰਨੀ ਡਿਗਰੀ ਹੈ ਤੁਹਾਡੇ ਉੱਥੇ
ਪੰਤਾਲੀ
ਅੱਛਾ ਤੁਹਾਡੇ ਵੀ ਏਥੇ ਵੀ ਐਣਾ
ਬੜੀ ਗਰਮੀ ਹੈ, ਸਾਡੇ ਤੇ ਏਸੀ ਵੀ ਹੈਨੀ।
ਸਾਡੇ ਨੀ ਸਾਡੇ ਆਪ ਨੀ ਹੈਗਾ ਅਸੀਂ ਤੇ ਆਪ
ਉੱਥੇ ਥੱਲੇ ਪਏ ਰਹਿੰਦੇ ਆਾਂ ਗਰਮੀ ਏਨੀ ਐ।
ਤਾਂ ਹਾਂਜੀ। ਫੇਰ ਕਿਤੇ ਟੂਰ ਬਣਾ ਆਂ ਕਿਤੇ
ਨਹੀਂ ਅਸੀਂ ਕਿਤੇ ਨਹੀਂ ਗਏ।
ਜਾਣਾ ਚਾਹੀਦਾ ਵੇਸੇ ਜਿਸ ਹਿਸਾਬ ਨਾਲ ਗਰਮੀ ਪੈਣ ਡਈ।
ਗਰਮੀ ਬਹੁਤ ਜ਼ਿਆਦਾ ਆਪਣੇ ਘਰ ਠੀਕ ਆ।
ਨਹੀਂ ਕਿਤੇ ਪਾੜੀ ਇਲਾਕਾ, ਪਾੜੀ ਇਲਾਕਾ ਕਿਤੇ ਜਾਣਾ ਚਾਹੀਦਾ ਵੈਸੇ ਤੇ
ਪਹਾੜੀ ਇਲਾਕੇ ਪੈਸੇ ਨਾਲ ਈ ਏ।
ਅਸੀਂ ਇੱਕ ਟਰਿੱਪ ਸ਼ੁਰੂ ਕੀਤੀ ਏ। ਕੇਦਾਰਨਾਥ ਹੈਗਾ। ਤੁਸੀਂ ਜਾਣਾ ਚਾਹੋਗੇ। ਪਰ ਪਰਸਨ ਪੰਜ ਹਜ਼ਾਰ ਰੁਪਈਆ ਐ।
ਹ
ਅੱਛਾ
ਅੱਛਾ ਤੁਹਾਡਾ ਟੂਰ ਚੱਲਿਆ ਤੁਸੀਂ ਜਾਓ
ਹਾਂਜੀ ਚੱਲੇ ਹੋਰ ਸੁਣਾਓ
ਬਸ ਵਧੀਆ ਹਾਂਜੀ ਅਸੀਂ ਕੱਲ੍ਹ ਐਤਵਾਰ ਸੀ ਅਸੀਂ ਸ਼ਹੀਦਾ ਸਾਹਿਬ ਗਏ ਸੀ ਉੱਥੇ ਚਪਹਿਰਾ ਕੱਟ ਕੇ ਆਇਆ ਸੀ
ਨਹੀਂ ਉ ਉੱਥੇ ਦਾ ਕੀ ਹਿਸਾਬਤਾ ਉੱਥੇ ਮਾਨਤਾ ਮਾਨ ਮਾਨਤਾ ਹੈਗੀ ਉੱਥੇ
ਹਾਂਜੀ ਬਹੁਤ ਮਾਨਤਾ ਥੇ ਅਸੀਂ ਪਹਿਲੇ ਪੰਜ ਜਬਜੀ ਸਾਹਿਬ ਦੇ ਪਾਠ ਫਿਰ ਦੋ ਚੌਪਈ ਸਾਹਿਬ ਦੇ ਪਾਠ ਫੇਰ ਅੱਧੇ ਘੰਟੇ ਦੀ ਬਰੇੇਕ ਦਿੱਤੀ ਉਹਨਾਂ ਨੇ ਪੋਚਾਸੀ ਲੰਗਰ ਪਾਣੀ ਛੱਕਿਆ ਫਿਰ ਆਪਣੇ ਸਥਾਨ 'ਤੇ ਆ ਕੇ ਬੈਠੇ ਸੁਖਮਨੀ ਸਾਹਿਬ ਦਾ ਪਾਠ ਕੀਤਾ।
ਹਾਂਜੀ ਹੋਰ।
ਅਰਦਾਸ ਹੋ ਅਰਦਾਸ ਕਰਾ ਕੇ ਫਿਰਿਰ ਅਸੀਂ ਪ੍ਰਸ਼ਾਦ ਲੈ ਕੇ ਆਪਣੇ ਘਰ ਨੂੰ ਆ
ਨਿੱਕੇ ਹੁੰਦੇ ਉੱਥੇ ਲੰਗਰ ਲੱਗਦੇ ਹੁੰ ਬਹੁਤ ਬੜੇ ਲੰਰ ਕਿਸ ਕਿਸ ਚੀਜ਼ ਦੇ ਲਾਦੇ ਲੰਗਰ ਕਿਸ ਚੀਜ਼ ਦੇ ਲੰਗਰ ਲੱਗਦੇ
ਕੜ੍ਹੀ ਚਾਵਲ ਰਾਜਮ ਚਾਵਲ ਛੋਲੇ ਚਾਵਲ ਪ੍ਰਸ਼ਾਦਾ
ਹ
ਹੋਰ ਹੋਰ ਕਿਸ ਚਹੀਦੇ
ਸ਼ਬੀਲ ਅੱਜ ਕੱਲ੍ਹ ਸ਼ਰਧਾਈ
ਅੱਛਾ ਗਰਮੀ ਕਰਕੇ ਆ
ਨਿਹੰਗ ਉੱਥੇ ਘੋਟਾ ਮਾਰਦੇ ਆ ਸ਼ਰਧਾ ਹੀ ਬਣਾਉਂਦੇ ਆ
ਅੱਛਾ ਹੋਰ ਤਾਂ ਤੁਹਾਡੇ ਨਾਲ ਕੋਈ ਜਾਂਦਾ ਕਿ
ਨਹੀਂ ਜੀ ਅਸੀਂ ਇਕੱਲੇ ਚਲੇ ਜਾਂਦੇ ਹਾਂ ਇਕੱਲੇ ਜਾਂਦੇ ਹਾਂ ਇਕੱਲੇ ਜਾਂਦੇ ਹਾਂ
ਨਹੀਂ ਸਾਫ਼ ਸੁਥ ਨਹੀਂ ਹੈਗਾ ਨਾਲ ਮ
ਨਹੀਂ ਅਸੀਂ ਸਾਥ ਨਹੀਂ ਬਣਾਉਂਦੇ ਸਾਥ ਬੜਾ ਟਾਈਮ ਲੇਟ ਕਰ ਦਿੰਦੇ ਆ ਆਈ ਕਲੇ ਚ
ਐਤਵਾਰ ਬੱਸ ਪੁਜ ਜਾਂਦੀ ਕਿ ਟੈਂਪੂ ਜਾਂਦੇ ਨੇ ਬੱਸ ਬੁੱਸ ਜਾਂਦੀ ਕਿ ਟੈਂਪੂ ਜਾਂਦੇ ਵੀ
ਆਂ ਟੈਂਪੂ '
ਨਹੀਂ ਵੈਸੇ ਵੱਸ ਨਹੀਂ ਜਾਂਦੇ
ਨਹੀਂ ਐਤਗੀ ਮੈਂ ਬੱਸ ਵਿੱਚ ਗਈ ਸੀ ਸਕੂਲ ਬੱਸ ਹੀ ਉਹਨਾਂ ਨਾਲ ਚੜ੍ਹ ਗਈ ਉਹ ਮੈਨੂੰ ਟਲਾ ਸਾਬ ਲੈ ਗਏ ਤਾਲਾ ਸਾਹਿਬ ਵੀ ਮੈਂ ਗਈ ਉੱਥੇ ਦਰਸ਼ਨ ਕੀਤੇ
ਟਾਹਰ ਸਾਹਿਬ ਤੇ ਸ਼ਹੀਦਾਂ ਸਾ ਇੱਕੋ ਹੀ ਗੱਲ ਹੈ ਵੈਸੇ ਵੀ
ਲਾਲਾ ਸਾਹਿਬ ਦਰਸ਼ਨ ਕਰਕੇ ਪੰਜ ਇਸ਼ਨਾਨਾ ਕਰਕੇ
ਪਤਰ
ਪਰਿਕਰਮਾ ਕਰਕੇ ਨਿਸ਼ਾਨ ਸਾਹਿਬ ਦੇ ਮੱਥਾ ਟੇਕ ਕੇ ਆਪਾਂ ਉੱਥੋਂ ਵਾਪਸ ਉੱਧਰ ਸ਼ਹੀਦਾ ਸਾਹਿਬ ਹੋ ਗਏ ਟੈਂਮਪੂ ਚ ਬੈਠੇ ਟੈਂਪੂ ਵਾਲੇ ਸਿੱਧਾ ਸ਼ਬਦ ਬਾਹਰ ਉਤਾਰਤਾ ਫਿਰ ਅਸੀਂ ਐਂਟਰੀ ਕੀਤੀ ਜੋੜੇ ਜਮਾ ਕਰਾਏ ਜੋੜੇ ਜਮਾ ਕਰਾ ਕੇ ਅਸੀਂ ਅੰਦਰ ਬੜ ਅਗੇ ਲਾਈਨ ਚ ਲੱਗੇ ਲਾਈਨ ਚ ਲੱਗ ਕੇ ਅਸੀਂ ਮੱਥਾ ਬਾਅਦ ਚ ਮੱਥਾ ਟੇਕ ਕੇ ਆਪਣੇ ਸਥਾਨ ਤੇ ਪੈ
ਹੈ ਹੋਰ ਸੁਣਾਓ ਫਿਰ
ਸਨ ਦੋ ਸਾਲ ਹੋ ਗਏ ਜਾਂਦੇ ਡੇਢ ਦੋ ਸਾਲ ਹੋ ਗਏ
ਨਹੀਂ ਤੁਹਾਡੀੇ ਕੋਈ ਵਿੇਸ਼ਵੂਸ਼ੇ ਪੂਰੀ ਹੋ ਕਿ ਮਾਂ
ਹਾਂਜੀ ਹੋਈ ਹੈ ਸਾਨੂੰ ਬਾਬਾ ਨੇ ਬਹੁਤ ਕੁਛ ਦਿੱਤਾ
ਖੁਸ਼ੀ ਨ ਕਹਿੰਦੇ ਇੱਥੇ ਜਿਹੜੇ ਬੋਲਦੇ ਵੀ ਨੀ ਬੱਚੇ ਉਹ ਵੀ ਠੀਕ ਹੋ ਕੇ ਜਾਂਦੇ ਰਹੇ ਉਥੋਂ
ਹਾਂਜੀ ਉੱਥੇ ਠੀਕ ਹੁੰਦੇ ਤੁਸੀਂ ਵੀ ਜਾਓ ਜਾ ਕੇ ਆਓ
ਹਾਂਜੀ
ਉਸ ਵਰਗ ਦਾ ਪਾਠ ਕਰਿਆ ਕਰੋ
ਹਾਂਜੀ ਹੋਰ ਸੁਣਾਓ ਫੈਮਲੀ ਠੀਕ
ਫੈਮਲੀ ਠੀਕ ਫੈਮਲੀ ਬਹੁਤ ਵਧੀਆ
ਹੋ ਤੁਹਾਡਾ ਵਿਆਹ ਹੋਇਆ
ਹਾਂਜੀ ਹੋਏਗਾ ਦੋ ਬੱਚੇ ਆ ਦੋਨੋਂ ਛੋਟੇ ਆ ਤੰਗ ਬਹੁਤ ਕਰਦੇ ਮੈਨੂੰ ਮੁੰਡਾ ਤੇ ਮੇਰਾ ਇਨਾ ਤਰੇ
ਤੇ ਦੋਵੇ ਮੁੰਡੇ ਹੁੰਦੇ ਇੱਕ ਅੱਧੀ ਕੁੜੀ ਵੀ
ਇੱਕ ਕੁੜੀ ਆ ਕੁੜੀ ਬੜੀ ਬੀਬੀ
ਕੁੜੀ ਕੀ ਕਰਦੀ ਕੁੜੀ ਕਿਹੜੀ ਕਲਾਸ ਚ
ਕੁੜੀ ਹੈਗੀ ਆ ਅੱਠਵੀਂ ਚ
ਅੱਛਾ
ਮੁੰਡਾ ਹੈਗਾ ਪੰਜਵੀਂ ਚ ਪਰ ਅਸਤਰ ਬੜਾ
ਤਾਂ ਹੋਰ ਤੁਹਾਡੇ ਹਸਬੈਂਡ ਘਰ ਦੀ
ਹਾਂਜੀ ਉਹ ਕਿਸੇ ਦੀ ਸ਼ੋਪ ਤੇ ਲੱਗੇ ਹੈ
ਅੱਛਾ ਕਿਸ ਚੀਜ਼ ਦੀ ਸ਼ੋਪ ਹੈ ਉਹਨਾਂ ਦੀ
ਰੈਡੀਮੇਡ ਦੀ ਦੁਕਾਨ 'ਤੇ ਲੱਗੇ
ਅੱਛਾ ਰੈਡੀਮੇਟ ਕਿਸੇ ਚੀਜ਼ ਦੇ
ਉਹ ਤਾਂ ਦੁਕਾਨ ਆ ਕਿਸੇ ਦੀ ਦੁਕਾਨ ਤੇ ਜਾਂਦੇ ਨੌਕਰੀ ਕਰਦੇ ਬੱਚਿਆਂ ਦੇ
ਬੱਚੇ ਦੇ ਕੱਪੜੇ
ਹਾਂਜੀ
ਜੈਂਟਸ ਵੀ ਮਿਲ ਜਾਂਦੇ
ਜੈਟਸ ਵੀ ਰੱਖੇ ਆ ਲੈਡੀਜ ਤੇ ਵੀ ਰੱਖੇ ਉਨੇ ਦੁਕਾਨ ਤੇ ਪਰ ਕਿਸੇ ਸ਼ੋਪ ਤੇ ਕਰਦੇ ਆ ਕੰਮ
ਅੱਛਾ ਨਹੀਂ ਵੀ ਕਿੰਨੀ ਕੁ ਸੈਲਰੀ ਉਹਨਾਂ ਦੀ ਵੈਸੇ
ਸੈਲਰੀ ਦੀ ਤਾਂ ਮੈਨੂੰ ਨੀ ਪਤਾ
ਅੱਛਾ ਚੋ ਤੁਸੀਂ ਵੀ ਕੋਈ ਕੰਮ ਕਰਦੇ ਕਿ ਹਾਊਸ ਵਾਈਫ ਹੋ
ਅਸੀਂ ਹਾਊਸ ਵਾਈਫ ਹੈ ਸਾਡਾ ਕੰਮ ਰੋਟੀ ਪਕਾਣੀ ਝਾੜੂ ਪੋਚਾ ਕਰਨਾ ਕੱਪੜੇ ਧੋਣੇ
ਭੂਤਣੀ ਹੋਰ ਸੁਣਾ
ਵਧੀਆ ਜੀ। ਸਾਰਾ ਦਿਨ ਗਰਮੀ ਚ ਨਿਕਲ ਗਿਆ ਅੱਜ, ਬੌਤ ਗਰਮੀ ਹੀ।
ਨ੍ਹੀਂ ਗਰਮੀ ਤੇ ਬੌਤ ਜੈਦਾ ਈ ਐ।
ਅੱਜ ਬੌਤ ਜੈਦਾ ਗਰਮੀ ਏ।
ਮੈਂ ਅਪਣੀ ਸ਼ ਸ਼ਬੀਰ ਲਾਲੋ
ਹੁਣ ਵੀ ਸਾਡੇ ਦੁਪੈਰੀ ਲੈਟ ਗਈ ਦੀ ਸੀ। ਵਾਹਵਾ ਚਿਰ ਲੰਬੀ ਲੈਟ ਗਈ ਦੀ ਏ। ਹੁਣ ਵੀ ਕਦੋਂ ਦੀ ਗਈ ਦੀ ਹੀ ਹੁਣ ਆਈ ਫੇਰ ਚੱਲ ਗਈ।
ਸੋਮਵਾਰ ਨੂੰ ਸੋਮਵਾਰ ਦਾ ਕੱਟ ਲੱਗਦਾ ਹੁੰਦੈ।
ਅਹ ਗਰਮੀ ਚ ਅਸੀਂ ਬੈਠੇ ਹੋਏ ਆਂ।
ਅੱਛਾ।
ਸਾਡੇ ਏਸੀ ਨੀ ਨਾ ਹੈਂਗਾ, ਲੋਕਾਂ ਦੇ ਘਰਾਂ ਚ ਏਸੀ ਲੱਗੇ।
ਤੇ ਲੋਕਾ ਦੇ ਘਰਾਂ ਚ ਬੈਜੋ ਜਾ ਕੇ।
ਚਲੋ ਸਾਡੇ ਵੀ ਬਾਬਾ ਜੀ ਕਦੀ ਸੁਣਨਗੇ
ਉਹ ਸੁਣਨਗੇ
ਮਾਥੜ ਬੰਦੇ ਆ ਸੀ
ਨਹੀਂ ਜਿੱਥੇ ਬਾਬੇ ਨੇ ਮੇਨ ਉੱਥੇ ਹੋ ਹੀ ਜਾਣਾ ਕੰਮ
ਹਾਂ ਅਬ ਆ ਗਈ ਲਾਈਟ ਕੱਲ।
ਕੁਛ ਨਹੀਂ ਬਸ ਕੋਲ ਜਾਈਦਾ। ਕੋਲੇਜ ਜਈਦਾ ਕੋਲ
ਅੱਛਾ, ਹੋ ਗੇ ਸ਼ੁਰੂ ਤੁਹਾਡੇ ਕੋਲੇਜ?
ਨਹੀਂ ਹਜੇ ਇੱਕ ਮੀਨਾ ਹੋਰ ਪਿਆ ਅਗਸਤ 'ਚ ਹੋਣੀ ਕਲਾਸਾਂ ਸ਼ੁਰੂ ਵੀ।
ਅੱਛਾ। ਹੋਰ ਤੁਹਾਡੇ ਮੰਮੀ ਪਾਪਾ
ਓਹ ਜੋਬ ਕਰਦੀ ਏ।
ਅੱਛਾ। ਮੰਮੀ ਕਰਦੇ
ਮੱਮੀ ਹਾਊਸ ਵਾਈਫ।
ਹਾਂ, ਘਰ ਵੀ ਕਿਸੀ ਨੇ ਸਾਹਮਣਾ ਈ। ਮੰਮੀ ਨੇ ਕਰਨਾ ਈ ਮੰਮੀਆਂ ਘਰ ਜੋਗੀਆ ਹੂੰਦੀਆਂ।
ਹਾਂਜੀ।
ਤੁਹਾਡੀ ਲੈਟ ਕਿੱਦਾਂ ਐਧਰ?
ਲਾਈਟ ਇੱਥੇ ਕਦੀ ਆੰਦੀ ਕਦੀ ਜਾਂਦੀ ਪਈ ਏ।
ਸਾਡੇ ਇੱਥੇ ਬੜਾ ਤੰਗ ਕੀਤਾ ਲੈਟ ਨੇ।
ਹੂੰ।
ਪੱਖੇ ਥੱਲੇ ਬੈਠੇ ਰੈਣੇ ਆਂ, ਗਰਮੀ ਬੋਤ ਜੈਦਾ।
ਗਰਮੀ ਹੈਗੀ ਏ ਵਾਕੇ ਬੌਤ ਜ਼ੈਦੀ।
ਮੌਸਮ ਕਿੱਦਾਂ?
ਮੌਸਮ, ਵਿੱਚੇ ਗਰਮੀ ਆ ਜਾਂਦੀ ਏ, ਵਿੱਚੇ ਬੌ ਜੈਦੀ ਗਰਮੀ ਹੋ ਜਾਂਦੀ ਏ, ਅੱਜ ਤੇ ਬੌਤ ਜੈਦੀ
ਠੰਡਾ ਹੋਯਾ ਈ ਨੀ, ਘੁੰਮਣ ਅਸੀ ਗਏ ਨੀ ਕਿਤੇ। ਬੱਚੇ ਕਹੀ ਜਾਂਦੇ ਅਸੀ ਜਾਣਾ ਜਾਣਾ, ਹਜ ਡੇ ਨੀ। ਆਈ ਬੈਠਿਆ ਘਾਰ।
ਕਿਵੇ ਜਾਣਾ ਚਾਹੀਦਾ ਵਾ।
ਹੋਰ, ਤੁਹਾਡੇ ਨਾਨਕੇ ਕਿੱਥੇ ਆ?
ਤਹਾਡੇ ਨਾਨਕੇ ਜਗਾਧਰੀ।
ਅੱਛਾ, ਚਲੋ। ਵਧੀਐ, ਚੰਗਾ ਸੈ਼ਰ ਹੈ ਵਧੀਆ ਯਮਨਾ ਨ ਕਰੈ ਔਦੇ ਕੋਲ, ਹਾਂਜੀ।
ਉੱਥੇ ਬੌਹ ਗਰਮੀ ਹੁੰਦੀ।
ਤੁਹਾਡੇ ਪੇਕੇ ਕਿੱਥੇ?
ਏਤੇ ਇਥੇ ਹੀ ਏ ਜਿੱਥੇ ਅਸੀਂ ਰਹਿਨੇ ਆ। ਇਥੇ ਹੀ
ਸਾਡੀ
ਹਵਾ ਚੱਲੀ ਤੁਹਾਡੇ ਉੱਧਰ?
ਇੱਥੇ ਤਾਂ ਹਵਾ ਹੈ ਹੀ ਨੀ। ਫ਼ੇਰ ਚੱਲੀ ਉਹ ਵੀ ਬੰਦ ਹੋ ਗਈ।
ਗਰਮੀ ਬਹੁ